ਹੈਲੋ, ਬਸ ਵਧੀਆ। ਤੁਸੀ ਸੁਨਾਓ। ਤਾਡੀ ਵਾਜ ਨੀ ਆਉਣ ਡਈ ਜੇ, ਠੀਕ।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
ਵਦੀਆ-ਵਦੀਆ ਬਾਰਿਸ਼ ਹੋਗਈ ਵਧੀਆ ਮੌਸਮ। ਜਿੱਦਾਂ ਤੁਸੀਂ ਆਏ ਪੰਜਾਬ ਓਦਾਂ ਈ?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
ਦਰਬਾਰ ਸੈਬ, ਦਰਬਾਰ ਸੈਬ ਜਾਨਾ?
ਚਲੋ ਵਦੀਆ ਤੇ। ।
ਸ਼ੋਪਿੰਗ ਕੀਤੀ?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
ਹਾਂ, ਮੇਰੇ ਰੂਮ
ਬੋਤ ਜਾਦਾ ਆਮਦੀ ਪਏ ਪਿਛੇ। ।
ਹਾਂਜੀ। ਹੈਲੋ।
ਹੋਰ ਸਾਰੇ
ਹਾਂਜੀ, ਘੁੰਮਣ ਫਿਰਨ ਓਥੇ ਗਏ ਹਾਂ ਸਾਡੇ ਪਿੰਡ, ਜਿੱਥੇ ਤੁਸੀ ਗਏ ਸੀ ਜਦੋਂ ਆਏ ਸੀ ਪੰਜਾਬ।
ਅੱਛਾ। ਅੱਛਾ।
ਹਾਂਜੀ-ਹਾਂਜੀ ਲਾਗੇ ਇੱਕ ਅੰਬਰਸਰ ਮੋਲ ਸੀ, ਹਾਂਜੀ-ਹਾਂਜੀ। ਸੂਟ, ਪੰਜਾਬੀ ਜੁੱਤੀਆਂ ਬੜੇ ਵਧੀਆ। ਹਾਂਜੀ-ਹਾਂਜੀ, ਨਈ ਓਥੇ ਪੰਜਾਬੀ ਜੁੱਤੀਆਂ ਓਥੋ ਦੀਆਂ ਬੋਤ ਵਦੀਆ। ਪੋਲੀਆਂ ਈ ਪੋਲੀਆਂ ਤੇ ਜਿਵੇਂ ਆਮ ਦੇ ਦੁਕਾਨਾਂ ਤੋ ਲਵੋ ਹਾਂਜੀ-ਹਾਂਜੀ, ਓ ਬੜੇ ਵਧੀਆ ਤੁਸੀ ਲਿਆ ਸੀ ਨਾ ਵਧਦੀਆ ਨਿਕਲਿਆ ਹੀ।
ਹਾਂ, ਵਦੀਆ ਗੱਲ। ਵਦੀਆ ਹੀ ਹੋਵਾਂਗੇ ਵਾਵਾ ਚੇਰ ਦੇ।
ਹਾਂਜੀ-ਹਾਂਜੀ।
ਵਧੀਆ
ਹਾਂਜੀ, ਬੜਾ ਵਧੀਆ, ਬੜਾ ਵਧੀਆ, ਬੱਚਿਆਂ ਵਾਸਤੇ ਬੜਾ ਵਧੀਆ ਇੰਜੋਏ ਕਰਨਾ।
ਅ ਵੀ
ਹਾਂਜੀ, ਤਰਨ ਤੁਰਨ
ਖਡੋਸਾ ਵੀ ਮੇਲੇ ਕਰ
ਹਾਂਜੀ। ਉਹ ਹੈ ਗਾ ਤਰਨ ਤਾਰਨ ਸਾਹਿਬ ਸਾਰੇ। ਹੋਰ ਪਾਈ ਸੁਣਾ
ਵਧੀਆ ਜਗ੍ਹਾ ਘੁੰਮਣ ਫਿਰਨ ਵਾਸਤੇ।
ਹਾਂਜੀ, ਹਾਂਜੀ ਉਹ ਤਾਂ ਹੈ ਪੰਜਾਬ ਤਾਂ ਬਹੁਤ ਜਿਆਦਾ ਘੁੰਮਣ ਵਾਸਤੇ।
ਬੱਚੇ ਗਏ ਸਕੂਲ।
ਹਾਂਜੀ, ਹਾਂਜੀ। ਬੱਸ ਅਰੇ ਹਨ ਸਬ ਤੁਸੀਂ ਸੁਣਾਓ। ਹਾਂਜੀ। ਤੁਸੀ ਸੁਣਾਓ ਕਿ ਬਣਾ ਰਿਹਾ।
ਕੀ ਬਣਾਉਣ ਲੱਗੇ ਅਸੀਂ ਵੀ ਕੁੱਝ ਨਾ ਬਸ ਸਾਗ ਕਿਸੇ ਨੇ ਪਾ ਲਿਆ।
ਅੱਛਾ, ਅੱਛਾ। ਚਲੌ ਵਧੀਆ ਨਾ, ਨਾਲੇ ਇੱਥੇ ਮੌਸਮ ਇਕੋ ਜਿਹਾ ਰਹੰਦਾ ਸਾਗ਼ ਗਰਮੀ ਆ ਸਾਗ ਨੀ ਫੇਰ ਬਨਦਾ।
ਹਾਂ, ਹਾਂ ਮਿਲ ਜਾਂਦਾ ਜਦੋਂ ਮਰਜ਼
ਤੁਹਾਡਾ ਮੌਸਮ ਇਹੋ ਜਿਹਾ ਰਹਿੰਦਾ ਨਾ ਹਾਂਜੀ।
ਹਰ ਇੱਕ ਸਬਜ਼ੀ ਮਿਲ ਜਾਂਦੀ ਹੈ ਤਾਂ ਕਰਕੇ
ਹੋਰ ਸੁਣਾਓ ਤੁਸੀ ਗੱਲ ਬਾਤ ਅੱਛਾ ਕੀਦਾ ਗੁਰਦੁਆਰੇ ਵਧੀਆ ਚੱਲਾਂਗੇ
ਵਰ ਚੱਲੀ ਜਾਂਦਾ ਆ। ਚੱਲੋ ਸੰਗਤ ਆ ਜਾਂਦੀ ਆ
ਅੱਛਾ। ਚਲੋ ਵਧੀਆ ਯ ਆਪਾਂ ਵੀ ਆਈਏ ਤਾਂ ਬਸ ਇਹ ਸੰਗਤ ਦ ਵੇਖਿਆ ਹੈ। ਚਲੋ ਵਧੀਆ ਨਾਲ ਸੇਵਾ ਹੋ ਜਾਂਦੀ ਓਦਾਂ ਤੇ ਚਲੋ ਜਾ
ਹਾਂ ਓਦਾਂ ਕੌਣ ਸਪੈਸ਼ਲ ਕੋਈ ਜਾਂਦਾ ਈ ਨੀ ਤੇ
ਹਾਂਜੀ, ਹਾਂਜੀ। ਹਾਂ, ਲੋਕੀ ਹੁਣ ਘੱਟ ਜਾਂਦੇ ਆ। ਦੂਰ ਉਹਵੇ ਤੇ ਇੱਕ ਲਾਗੇ ਵਿੱਚ ਮੱਥਾ ਟੇਕ ਲੋ ਪਾਠ ਕਰ ਲੋ।
ਹਾਂ ਜਦੋਂ ਮਰਜੀ ਜਾ।
ਲੰਗਰ ਦੀ ਸੇਵਾ ਕਰਲੋ
ਜ
ਹਾਂਜੀ, ਹਾਂਜੀ। ਉਹ ਨਾ ਲੰਗਰ ਦੀ ਸੇਵਾ ਕਰਲੋ। ਸ਼ਾਮ ਨੂੰ ਜਿਯੇਦਾ ਗੁਰਦੁਆਰਿਆਂ ਚ ਸੇਵਾ ਕਰਨ ਵਾਸਤੇ ਸਪੈਸ਼ਲ। ਸਵੇਰ ਤੋਂ ਜਾ ਕੇ ਸਮਾਂ ਦਿੱਤਾ ਤੁਹਾਡੇ ਪਰਮਾਤਮਾ ਨੇ ਮੌਕਾ ਦਿੱਤਾ ਵਧੀਆ।
ਹਾਂ।
ਤੁਹੀ ਦੱਸੋ ਕਦੋਂ ਆ ਰੇ ਜੇ ਪੰਜਾਬ?
ਸੇਵਾ ਕਰਨੀ ਜੇੜੀ ਮਰਜ਼ੀ ਕਰ ਸਬਜੁ ਦੀ ਕਰ ਲੋ, ਜੋੜਿਆਂ ਦੀ ਕਰ ਲੋ, ਪ੍ਰਸਾਦੇ ਕਰ ਲੋ।
ਹਾਂ-ਹਾਂ-ਹਾਂ। ਸੇਵਾ ਕਰਨੀ, ਕੋਈ ਕਰ ਲੋ ਬੀ
ਹਾਂਜੀ-ਹਾਂਜੀ। ਵਧੀਆ ਭਾਵਨਾਵਾਂ ਨਾਲ
ਹੋਰ ਸੁਨਾੳ, ਕਿਸ ਤਰਾਂ, ਸਾਰੀਆਂ ਮਿਲ ਜਾਂਦੀਆਂ ਸਬਜੀਆਂ ਏਥੋਂ।
ਹਾਂਜੀ। ਸਬਜ਼ੀ ਮਿਲ ਜ
ਅਸੀ ਦਾਲ ਬਨਾਵਾਂਗੇ
ਸਾਡੀ ਆਪ ਪੰਜਾਹ ਰੁਪਏ ਮਹੰਗੀ ਆਈ ਏ
ਮਹੰਗਾਈ ਏਦਾਂ ਏਦਾਂ ਮਿਲ ਜਾਂਦੀਆਂ ਸਾਰੀਆਂ ਸੀਜਨ ਦੇ
ਹਾਂ
ਚਲੋ ਵਧੀਆ ਵਾ।
ਸ
ਕਦੋਂ ਆ ਰੇ ਪੰਜਾਬ?
ਆਵਾਂਗੇ ਛੁੱਟੀਆਂ ਹੋਨਗੀਆਂ ਕਿਤੇ
ਅੱਛਾ, ਜਦੋਂ ਤੁਸੀ ਆਜੋ ਏਥੇ ਵਧੀਆ- ਵਧੀਆ ਥਾਂ ਘੁੰਮਣ ਵਾਲੇ। ਫੇਰ ਜਾਵਾਂਗੇ
ਰੱਖਿਓ ਨਾ ਕਿੱਥੇ-ਕਿਥੇ
ਹਾਂਜੀ-ਹਾਂਜੀ। ਹੁਨੇ ਨਾ ਚਾਚੇ ਘਰ ਆਂਵਾਂਗੇ
ਹੋਰ ਥਾਵਾਂ ਘੁੰਮ ਕੇ ਆਵਾਂਗੇ, ਮੌਸਮ ਵਧੀਆ ਹੁੰਦਾ ਵਾ। ਬੱਚੇਆਂ ਨੂੰ ਵੀ ਹੁੰਦਾ ਕਿ ਸਾਰੇ ਆਏ ਦੇ ਚਲੋ ਕੱਠੇ ਘੁੰਮੀਏ।
ਹਾਂ
ਹਾਂਜੀ- ਹਾਂਜੀ।
ਕੱਠੇ ਘੁੰਮਣ ਦਾ ਜਾਦਾ ਵਧੀਆ ਲੱਗਦਾ ਵਾ, ਮਜਾ ਆਂਦਾ।
ਤਾਡੇ ਕਿਵੇਂ ਕੰਮ ਕਾਜ ਚੱਲਣ
ਹਾਂਜੀ।
ਵਧੀਆ ਜੀ, ਸਾਰਾ ਦਿਨ ਅਸੀਂ ਥੋੜਾ ਘਰ ਦਾ ਕੰਮ ਕਰਕੇ ਫਰੀ ਹੋ ਕੇ ਤੇ ਕਰ ਲੇਆ, ਉਈ ਤੇ
ਸੀਜਨ ਚੱਲਣ ਡਹਾ ਨਾ ਸਬਜ਼ੀਆਂ ਐਹੀਂ ਘਰ ਬੀਜੀਆਂ ਹੁੰਦੀਆਂ ਨੇ ਮਾਰਕੀਟ ਚ ਲਿਆਉਣ ਦੀ ਲੋੜ
ਹਾਂ ਹਾਂ ਹਮ ਹਾਂ ਚਲੋ ਵਧੀਆ ਘਰ ਦੀ ਸਬਜ਼ੀ ਰੀਤ ਨਹੀਂ ਨਾ ਕੋਈ
ਹਾਂਜੀ ਹਾਂਜੀ ਉਹੀ ਨਾ ਔਰਗੈਨਿਕ ਹੁੰਦੀ ਹਾਂ
ਹਮਮਮ ਜਦੋਂ ਮਰਜ਼ੀ ਤੋਰ
ਬਿੱਜੀ ਘਰ ਹੋਰ ਕੀ ਹੋਰ ਕਿ ਤਾਜ਼ੀ ਤਾਜ਼ੀ ਨਾਲ ਤਾਜ਼ੀ ਹੁੰਦੀ ਨਾ ਹਾਂਜ਼ੀ ਬੱਸ ਫੇਰ
ਹਾਂ ਤਾਜ਼ਾ ਸਬਜ਼ੀ ਦਾ ਨਾ ਸਵਾਦ ਕੁੱਝ
ਡਜੈਣ ਆਯਾ
ਲੱਗ ਜਾ ਵ
ਹਾਂਜੀ ਹਾਂਜੀ ਵਧੀਆ ਨਾ ਵਧਿਆ ਹੁੰਦਾ ਵ ਜਿਹੜੀ ਉਹ ਬਜ਼ਾਰੋਂ ਲੈ ਕੇ ਆਉ ਪਾਣੀ ਪਾ ਪਾ ਕੇ ਉਣਾਣੇ ਕੀਤੀ ਹੁੰਦੀ ਹੈ ਕਿ ਪਤਾ ਕਿੱਦਾਂ ਦੀ ਲਈ ਹੁੰਦੀ ਏ
ਔਹੋ ਜੀ ਫੇ ਗੱਲਦੀ ਨੀ ਨਾ
ਹਾਂਜੀ ਹਾਂਜੀ ਤਾਡੇ ਵਿੱਚ ਹੈਗੇ ਐ ਖੇਤੀ
ਤੁਸੀ ਅੱਜ ਕੀ ਪਾਣਾ ਲਾਗੇ ਸ਼ਾਗੇ ਤੇ ਕਿਤੇ ਹੈ ਨੀ ਐ ਸੀਟੀ ਤੋਂ ਬਾਹਰ ਲਗ
ਐਸੇ ਐਸੇ ਐ ਵੇਖੀ ਵੀ ਨੀ ਅਹੀ ਜਦੋਂ ਆਏ ਨੇ ਅੱਜ ਹੋਹ
ਹਾਂ ਹੋਰ ਤੇ ਪਤਾ ਨਹੀਂ ਨਹੀਂ ਕਈ ਬਾਰ
ਹਾਂਜ ਹਾਂਜੀ ਹਾਂਜੀ ਔ ਤਾਂ ਹੈਗਾ
ਕੋਈ ਆਉਂਦਾ ਜਾਂਦਾ ਘੁੰਮਣ ਫਿਰਨ ਵਾਸਤੇ ਔਦੋਂ ਔਨਾਂ ਦੇ ਨਾ ਆਂਪਾ ਸਾਰਾ ਦਿਨ ਆਪਣੇ ਕੰਮ ਈ ਕਰੋ ਤੇ
ਚਲੋ ਵਦਿਆ ਸਾਰੇ ਗੁਰਦਵਾਰੇ ਸੈਬ ਵੀ ਨਾਲ ਸੇਵਾ ਸਬ ਤੋਂ ਵਧੀਆ ਹੈ ਕਦੇ ਨਾਮ ਲਈ ਦੈ ਪਰਮਾਤਮਾ ਦਾ ਘੂੰਮਣ ਡਯੇ ਹੁੰਦੇ ਈ ਕੱਲੇ ਵੀ ਵੇਖਿਯਾ ਤਾਂ ਹੈਗਾ ਈ ਐ ਜੇ ਕੋਈ ਆ ਜਾਂਦਾ ਭੈਣ ਭਰਾ ਨੂੰ ਕਈ ਦਾ ਹੈ ਕੀ ਚਲੋ ਉਹਨੂੰ ਵਿਖਾਈਏ ਐ ਆਏ ਐ ਸਪੈਸ਼ਲ ਵਧੀਆ ਠੀਕ ਹੈ ਚਲੋ ਅੰਮ੍ਰਿਤਸਰ ਵੀ ਵਦਿਆ ਆ ਮਿਲ ਜਾਂਦੇ ਨੇ ਕੱਪੜੇ
ਵਧੀਆ ਪਏ ਹੋਣ ਤੇ
ਹਂਜੀ ਹਂਜੀ ਹੁਣ ਤਾਂ ਬੋਤ ਜਾਦਾ ਖੁੱਲ ਗਿਆ ਹੈਗਾ ਹੁਣ ਤੇ ਜਿਵੇਂ ਏਦਰ ਤੁਹਾਡੇ ਕੰਪਲੈਕਛ ਔਦਾਂ ਹੀ ਐਥੇ ਬਣੇ ਪਏ ਨੇ ਹਾਂਜੀ ਹਾਂਜੀ ਔ ਤਾਂ ਹੈਗਾ ਪੰਜਾਬੀ ਛੂਟ ਪੰਜਾਬ ਤੋਂ ਵਧੀਆ ਹੁੰਦੇ ਨੇ ਜੈ ਸਪੈਸ਼ਲ ਪੰਜਾਬੀ ਸੂਟ
ਹਾਂਜੀ, ਓ ਤੇ ਹੈ ਬੋਤੀ ਚੀਜ਼ ਮਿਲਦੀ ਜੋ ਜੋ, ਪੰਜਾਬ
ਔ ਹੈਨਾ
ਹਵੇਲੀ ਜਿਵੇਂ
ਓਇਓ ਨਾ, ਪਂਜਾਬੀ ਜੇੜੇ ਪੰਜਾਬ ਤੋ ਵਧੀਆ ਮਿਲਦੇ ਨੇ। ਤੇ ਹਰ ਤਰ੍ਹਾਂ ਦਾ ਕੱਪੜਾ ਮਿਲ ਜਾਂਦਾ ਜੇੜਾ ਮਰਜੀ਼ ਲੈ ਲੋ।
ਹਾਂ ਓਈ ਹੈਨਾ ਬੱਚਿਆਂ ਬਾਰੇ ਓਸ‌ ਸਾਬ ਨਾਲ ਚੀਜ਼ ਮਿਲਦੀ
ਵਧੀਆ।
ਹਂਜੀ-ਹਾਂਜੀ। ਮੈਂ ਨਵੀਂ ਤਰਾ ਦੀ ਹੋਰ ਸੁਣਾਓ ਕੋਈ ਗੱਲ-ਬਾਤ। ਹੋਰ ਮੈ ਸੁਣਾਓ ਗੱਲਬਾਤ ਬਾਕੀ ਪਿੰਡ ਵਾਲੇ ਤੁਆਡੇ ਠੀਕ ਬਸ
ਹਮ
ਠੀਕ-ਠੀਕ-ਠੀਕ।
ਹਾਂਜ
ਕੰਮ ਵਿੱਚ ਟੈਮ ਲੰਘ ਜਾਂਦਾ।
ਚਲੋ ਓ ਵੀ ਮਸ਼ੀਨ ਚ ਪਾਕੇ
ਅੱਛਾ-ਅੱਛਾ, ਨਈ ਧੋਲੇ ਐ। ਦਾਲ ਬਣਾਓਣੀ ਆ ਓਦਾ ਸਮਾਨ ਕੱਟ ਕੇ ਰੱਖਿਆ ਬਣਾਓਣੇ ਠੈਰ ਕੇ ਹਜੇ ਬੱਚੇ ਲੇਟ ਆਓਣਾ ਸਕੂਲਓ।
ਅੱਛਾ।
ਹਾਂਜੀ-ਹਾਂਜੀ।
ਹੂੰ ਅੱਜ ਦਾ।
ਹੋਰ ਤੁਸੀਂ ਸੁਣਾਓ।
ਹੂੰ।
ਤਿੰਨ ਮਿੰਟ ਹੋਗੇ।
ਹਾਂਜੀ
ਚਲੋ ਵਧੀਆ ਲੱਗਾ ਤੁਆਡੇ ਨਾਲ ਤੇ ਕਰਂਗੇ।
ਹਾਂਜੀ ਓਕੇ ਜੀ ਓਕੇ।
ਓਕੇ ਬਾਏ।